ਹੈਲੋ। ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ
ਵਧੀਆ - ਵਧੀਆ ਭੈਣ ਜੀ ਤੁਸੀਂ ਸੁਣਾਓ
ਠੀਕ ਹੈ ਹੋਰ ਘਰ ਸਭ ਠੀਕ ਹੈ।
ਬਸ ਜੀ ਵਧੀਆ ਕਿੱਦਾਂ ਯਾਦ ਆਗੀ।
ਬਸ ਯਾਦ ਤਾਂ ਅਸੀਂ ਕਾਫੀ ਦਿਨਾਂ ਤੋਂ ਕਰਦੇ ਪੇੈ ਸੀ, ਗੱਲ ਹੀ ਨਹੀਂ ਹੋਈ
ਅੱਛਾ ਚਲੋ ਵਧੀਆ। ਚਲੋ ਵਧੀਆ ਕੀਤਾ ਹੋਰ ਕੀ ਹਾਂਜੀ- ਹਾਂਜੀ ਹਾਂਜੀ- ਹਾਂਜੀ ਵਧੀਆ -ਵਧੀਆ -ਵਧੀਆ- ਵਧੀਆ ਤੁਸੀਂ ਸੁਣਾਓ ਬਾਹਰ ਬਸ ਇਥੇ ਬੈਠੇ ਸੀ ਹਮ ਹਾਂਜੀ ਹਾਂਜੀ ਤੰਗ ਕਰਦਾ ਬੇਟਾ ਨਾ ਹਾਂ ਮਗਰ ਪੈ ਜਾਂਦਾ। ਤੁਸੀ ਸੁਣਾਓ।
ਬਸ ਠੀਕ
ਤੁਸੀਂ ਸੁਣਾਓ ਘਰ ਪਰਿਵਾਰ ਵਧੀਆ ਆਂਢੀ ਗੁਆਂਢੀ ਘਰ ਪਰਿਵਾਰ ਮਹੱਲੇਦਾਰ ਅੱਗੇ ਪਿੱਛੇ ਦਾਏ ਬਾਏ ਖੱਬੇ ਸੱਜੇ। ਉੱਪਰ -ਨੀਚੇ,
ਸਭ ਠੀਕ ਠਾਕ ਹੈ ਹੋਰ -ਹੋਰ, ਵਧੀਆ- ਵਧੀਆ। ਹੋਰ ਤੁਸੀਂ ਸੁਣਾਓ ਚ ਚੱਕਰ ਨੀ ਲਾਉਣਾ।
ਬਾਹਰ ਲਾਣਾ ਚ ਗਰਮੀ ਬੜੀ ਹੈਗੀ ਆ।
ਹਾਂ। ਗਰਮੀ ਕਰਕੇ ਨਾ ਦਿਲ ਨੀ ਕਰਦਾ ਕਿਤੇ ਜਾਣ ਤੇ,
ਹਾਂਜੀ ਹਾਂਜੀ।
ਅਸੀਂ ਬਣਾ ਰਹੇ ਸੀ ਪ੍ਰੋਗਰਾਮ ਆਣ ਦਾ,
ਤੇ ਆਜੋ-ਆਜੋ,
ਬਸ ਉਹ ਫੇਰ ਤੁਹਾਨੂੰ ਪੁੱਛਣਾ ਹੀ ਸੀਗਾ ਅਸੀਂ ਹਾਂਜੀ ਹਾਂਜੀ, ਉਹ ਮੈਂ ਪੁੱਛਣਾ ਸੀ ਪਤਾ ਨੀ ਟੋ ਵਗੈਰਾ ਸੀ ਜਿਵੇਂ ਜਾਣਾ ਸੀਗਾ। ਤੇ ਫੇਰ ਤੈਨੂੰ ਦੱਸਣਾ ਹੀ ਤੁਸੀਂ-ਤੁਸੀ ਤਾਂ ਹੋ ਕੇ ਆਏ ਦਿ ਹੋ ਨਾ ਉੱਧਰ
ਆਹੋ ਇੱਥੋਂ ਹੈਗਾ ਐ। ਕਈ ਸੌ ਕਿਲੋਮੀਟਰ ਸੌ ਕਿਲੋਮੀਟਰ ਹੈਗਾ।
ਮੈਂ ਇੱਕ ਦਿਨ ਟਪਦਾ ਹੁਣ
ਹਾਂ ਇੱਕ ਦਿਨ ਆਹ ਅਪ ਡਾਊਨ ਕਰ ਲੈਂਦਾ ਬੰਦਾ ਸਵੇਰੇ ਜਾਓ ਸ਼ਾਮੀ ਘਰ।
ਅੱਛਾ ਹੋਰ ਉੱਧਰ ਕੀ ਹੈ, ਮਤਲਬ ਕੁਛ ਖਾਸ ਸੁਣਿਆ ਦਾ ਨਾਮ ਅਸੀਂ ਬੜਾ ਉਹਦੇ ਬਾਰੇ।
ਉੱਥੇ ਕੁਛ ਨਹੀਂ ਹੈਗਾ ਬਸ ਐਈਓ ਹੈ ਇਨਵਾਇਰਮੈਂਟ ਹੈ ਬਸ ਉੱਧਰ ਦਾ
ਅੱਛਾ, ਅੱਛਾ।
ਹਾਂ ਹਾਂ।
ਤੇ ਜਿੱਦਾਂ ਸਨੋ ਵਗੈਰਾ ਕਿੱਥੇ ਪੈਂਦੀ ਹੈ। ਸਨੋ ਵਗੈਰਾ।
ਸਨੋ ਪੈਂਦੀ ਹੈ, ਕ ਕਸ਼ਮੀਰ ਤੇ ਇੱਥੇ ਰਾਮਬਨ ਕਿਸ਼ਤਵਾੜ। ਹੂੰ, ਇਸ ਪਾਸੇ ਪੈਂਦੀ ਐ ਪਰ ਵਗੈਰਾ, ਕਟਰੇ ਵਗੈਰਾ ਪੈਂਦੀ ਕਟਰੇ ਇੱਥੋਂ ਪੰਜਾਹ ਸੱਠ ਕਿਲੋਮੀਟਰ ਹੈ
ਅੱਛਾ ਅੱਛਾ,
ਹੂੰ ਬਸ, ਸੋ ਦੇਵੀ ਨੇ ਕਟੜ ਉੱਥੇ ਪੈਂਦੀ ਐ।
ਹੂੰ, ਬਸ ਅਸੀਂ ਬਣਾ ਰਹੇ ਸੀ ਪ੍ਰੋਗਰਾਮ ਮੈਂ, ਕਿਹਾ ਚਲੋ ਪਹਿਲੇ ਭਾਜੀ ਨਾਲ ਗੱਲ ਕਰ ਲਈਏ। ਉਸ ਹਿਸਾਬ ਨਾਲ ਹੀ ਖਰਚ ਕਰੋ ਛੁੱਟੀਆਂ ਵਗੈਰਾ ਲੈ ਬਸ ਅਗਲੇ ਹਫ਼ਤੇ ਅਸੀ ਬਣਾ ਰਹੇ ਸੀ ਪ੍ਰੋਗਰਾਮ
ਅੱਛਾ ਅੱਛਾ ਚਲੋ ਵਧੀਆ ਜ ਕੋਈ ਨੀ ਆਜਓ ਆਜਓ ਹਮ ਚਲੋ ਵਧੀਆ ਵਧੀਆ ਕੀਤਾ ਕਰ ਲੇ ਫੋਨ ਹਮ
ਹੋਰ ਤੁਸੀਂ ਨ ਆਏ
ਨਾ ਮੈਂ ਗਿਆ ਸੀ ਪਿਛਲੇ ਮਹੀਨੇ ਗਿਆ ਹ
ਅੱਛਾ ਅੱਛਾ
ਹਜੀੀ ਹਾਂਜੀ ਹਮ ਹੋ ਮੌਸਮ ਕੈਸਾ ਉੱਥੇ
ਮੌਸਮ ਅੱਜ ਵਧੀਆ ਹੋ ਗਿਆ ਪਹਿਲੇ ਗਰਮੀ ਸੀਗੀ ਬਹੁਤ ਜ਼ਿਆਦਾ ਤੇ ਕਾਲ ਦਾ ਥੋੜਾ ਵਿਚ ਝਾੜ ਬਣ ਜਾਂਦਾ ਬਾਰਿਸ਼ ਵੀ ਹੋ ਗਗੀ ਥੋੜੀ ਜੀ ਹੋਈ ਤਾਂ ਥੋੜੀ ਜਿਸੀ ਪਰ
ਹਮ ਹਾਂ ਨਹੀਂ ਕੱਲ ਤੂਫਾਨ ਹੀ ਬੜਾ ਆਇਆ ਪੰਜਾਬ
ਹਾਂ ਨਹੀਂ ਬਹੁਤ ਬਹੁਤ ਜ਼ਿਆਦਾ ਤੂਫ਼ਾਨ ਬਹੁਤ ਹੀ ਜ਼ਿਆਦਾ ਨਹੀਂ ਪਰ ਸਾਡੇ ਇਥੇ ਤਾਂ ਵੈਸੇ ਬਚਾਅ ਹੀ ਰਿਹਾ ਠੀਕ ਰਿਹਾ ਕੋਈ ਇੰਨਾ ਨੀ ਹੋਇਆ ਹਾਂ ਬਾਕੀ ਆਇਆ ਤਾਂ ਕਾਫੀ ਤੇਜ਼ ਸੀਗਾ ਤੂੰਫੋਾਨ ਵਗੈਰਾ ਬਚਾ ਹੀ ਰਿਹਾ ਸਾਡੇ ਹਾਂਜੀ ਹਜੀ ਹੋਰ
ਅੱਛਾਾ ਨਹੀਂ ਇੱਥੇ ਵੀ ਹੀ ਇੱਥੇ ਵੀ ਹੈ ਤੂਫਾਨ ਉਹ ਕਾਫ਼ੀ ਤੂਫਾਨ ਹੈ
ਅੱਛਾ ਆਇਆ ਤੁਹਾਡੇ ਵੀ ਜੰਮੂ
ਹਾਂ ਜੰਮੂ ਵੀ ਆਇਆ
ਅੱਛਾ, ਅੱਛਾ। ਹੋਰ ਮੌਸਮ ਕਿੱਦਾਂ ਵਧੀਆ ਇਧਰ ਕੇ ਗਰਮੀ
ਹੂੰ, ਮੌਸਮ
ਹੂੰ।
ਮੌਸਮ ਇੱਥੇ ਵਧੀਆ ਹੈਗਾ।
ਅੱਛਾ, ਅੱਛਾ।
ਹੋਰ ਰੋਟੀ ਰੁਟੀ ਖਾ ਖਾ ਲੀ ਤੁਸੀਂ
ਹਾਂਜੀ, ਹਾਂਜੀ ਖਾ ਲਈ, ਖਾ ਬਸ ਹੁਣੇ ਹੀ ਖਾਧੀ ਆ, ਹੋ ਗਿਆ ਅੱਧਾ ਘੰਟਾ।
ਅੱਛਾ, ਅੱਛਾ ਤੇ ਵੋਕ ਵਗੈਰਾ ਤੇ ਨਹੀਂ ਜਾਂਦੇ ਤੁਸੀਂ ਰੋਟੀ ਖਾ ਕੇ
ਨਾ, ਨਾ, ਨਾ ਨਹੀਂ ਉਹ ਥ ਕੇ ਹੁੰਦੇ
ਤੇ ਆਏ ਹੋਏ ਸੀ, ਅਸੀਂ ਡੇਲੀ ਜਾਂਦੇ ਹਾਂ ਇਥੇ
ਅੱਛਾ।
ਵੋਕ ਤੁਹਾਨੂੰ ਪਤਾ ਜ਼ਰੂਰੀ ਹੁੰਦੀ ਸਿਹਤ ਲਈ, ਰੋਟੀ
ਨਹੀਂ, ਨਹੀਂ ਉਹ ਤੇ ਹੁੰਦੀ ਜਰੂਰੀ ਹੈ, ਹੁਣ ਕੀ ਕਰੀਏ? ਪੂਰਾ ਦਿਨ ਇਹੀਂ ਕੰਮ ਹੈ ਕੰਮ ਤੋਂ ਆਈ ਦਾ ਥੱਕੇ ਹੋਈਦਾ।
ਠ
ਸਾਡਾ ਆਪਣਾ ਕੰਮ ਐ। ਇਹਦਾ ਸੋਂਡਰਿੰਗ ਹਾਂਜੀ-ਹਾਂਜੀ, ਸਾਡੇ ਕੋਲ ਬਥੇਰੀ ਆਈਟਮ ਹੈਗੀ ਆ ਤੁਸੀ ਦੱਸੋ ਕੀ ਚਾਹੀਦਾ। ਤਦੀ
ਵੀ ਲੈਣੀ ਸੀ ਇੱਕ ਦੋ ਆਈਟਮ, ਤੇ ਮੈਨੂੰ ਤੁਸੀਂ ਫਿਰ ਪਿਕਸ ਵਗੈਰਾ ਸ਼ੇਅਰ ਕਰਦੋਗੇ ਓਨਲਾਈਨ ਕਰਦੇਓ ਤੁਸੀਂ
ਹਾਂਜੀ, ਹਾਂਜੀ ਕਰਦਾਂਗੇ।
ਆਹੋ ਜੀ ਓਨਲਾਈਨ ਕਰਦੇ ਓ ਫੇਰ ਤੁਸੀਂ ਮੈਂਨੂੰ ਪਿਕਸ ਸ਼ੇਅਰ ਕਰਦੇ ਨਾ ਮੈਂ ਤੁਹਾਨੂੰ ਦੱਸਦਾਂਗੀ ਕੀ ਕੀ ਚਾਹੀਦਾ, ਹਾਂ- ਹਾਂ। ਹੋਰ ਬਸ ਠੀਕ ਹੈ, ਸਭ ਵਧੀਆ। ਹੋਰ ਸ ਸਭ ਵਧੀਆ ਠੀਕ-ਠਾਕ ਬਸ ਬੱਚਿਆਂ ਦੀ ਛੁੱਟੀਆਂ ਪਈਆਂ ਦੀਆਂ।
ਅੱਛਾ- ਅੱਛਾ, ਬੱਚੇ-ਬੱਚੇ, ਕਿਹੜੀ ਕਲਾਸ ਚ
ਹਾਂ ਬੱਚੇ, ਵੱਡਾ ਹੋ ਗਿਆ ਹੁਣ, ਸੈਵਨਥ ਵਿਚ ਹੋ ਗਿਆ। ਤੇ ਛੋਟਾ, ਸੈਕਿੰਡ ਵਿੱਚ ਐ।
ਅੱਛਾ।
ਹਾਂਜੀ-ਹਾਂਜੀ। ਬਸ, ਛੁੱਟੀਆਂ ਪਈਆਂ ਦੀਆਂ, ਤੇ ਲਗੇ ਦੇ ਨੇ, ਮਗਰ ਪਏ ਦੇ ਨੇ, ਘੁੰਮਾਣ ਲੈਕੇ ਜਾਓ, ਮੈਂ ਕਿਹਾ ਚਲੋ ਐਤਕੀ ਇਸ ਸਾਈਡ ਹੀ ਘੁੰਮ ਆਨੇ ਆ।
ਅੱਛਾ- ਅੱਛਾ, ਵਧੀਆ ਹੈ।
ਹਾਂਜੀ। ਬਸ ਤਾਂ ਹੀ ਤੁਹਾਨੂੰ ਫੋਨ ਕਰਨਾ ਸੀ, ਮੈਂ ਕਿਹਾ ਪੁੱਛ ਲੈਂਦੇ ਹਾਂ ਬਈ, ਜੇ ਕਸ਼ਮੀਰ ਜਾਣਾ ਹੋਏ ਤੇ ਫਿਰ ਕਿੰਨੇ ਕੁ ਦਿਨ ਚਾਹੀਦੇ ਸਾਨੂੰ?
ਇਹ ਨਾ ਦੋ ਸੌ ਕਿਲੋਮੀਟਰ ਏ।
ਅੱਛਾ-ਅੱਛਾ, ਫੇਰ ਤਾਂ ਹਫ਼ਤੇ ਦਾ ਟੂਰ ਹੋਏ ਤਾਂ ਹੀ ਜਾ ਸਕਦੇ
ਨਾ-ਨਾ ਹਫ਼ਤੇ ਦਾ ਨੀ ਹੁਣ ਤਾ ਇਕ ਦਿਨ ਚ ਅੱਪ ਡਾਉਨ ਹੋਜੇਗਾ।
ਹੋ ਜਾਂਦੀ ਐ,
ਹਾਂ-ਹਾਂ, ਉੱਥੇ ਟਿਕਟ ਬੁੱਕ ਕਰਾਉ ਤੁਸੀ ਡਾਇਰੈਕਟ ਡਾਇਰੈਕਟ ਟ੍ਰੇਨ ਡਾਇਰੈਕਟ ਟ੍ਰੇਨ ਕਰਾਓ।
ਅੱਛਾ
ਟ੍ਰੇਨ ਸਿੱਧਾ ਡਾਇਰੈਕਟ ਹੂੰ,
ਠੀਕ ਹੈ। ਚਲੋ ਕੋਈ ਨੀ, ਵਾਂਗੇ ਤੁਹਾਨੂੰ ਦੱਸ ਦਾਂਗੇ ਤੁਸੀਂ ਟਿਕਟ ਵਗੈਰਾ ਬੁਕਿੰਗ ਕਰਾ ਦੋ ਗੇ ਸਾਡੀ?
ਕਰਾ ਦਾ ਗੇ। ਮਤਬ ਔਨਲਾਈਨ ਹੀ ਹੁੰਦੀ ਹੈ। ਔਨਲਾਈਨ ਆਪੇ ਕਰਨੀ ਪੈਂਦੀ ਐ ਸਿਸਟਮ
ਅੱਛਾ-ਅੱਛਾ ਚਲੋ ਸਾਨੂੰ ਸਮਝਾ ਦੇਣਾ ਅਸੀਂ ਕਦੀ। ਨਾ ਤਾਨੂੰ ਪਤਾ ਨੀ ਹਾਂਜੀ ਅੱਛਾ-ਅੱਛਾ ਚਲੋ ਫਿਰ ਪੁੱਛ ਕੇ ਦੱਸ ਦੇਨਾ ਸਾਨੂੰ ਜਾਚ ਨੀ ਆਇਆ ਸੀ ਤਾਂ ਜ਼ਿਆਦਾਤਰ ਪਹਿਲੀ ਵਾਰ, ਫ ਅਸੀਂ ਜਾਣਾ ਨਾ ਉੱਧਰ ਤੁਹਾਨੂੰ ਪਤਾ ਵੀ ਨੀ ਤੁਸੀਂ ਨਾਲ ਚੱਲ ਪੈਣਾ ਨਾ ਸਾਡੇ, ਸਾਨੂੰ ਫਿਰ ਦਾ ਪਤਾ ਨੀ ਨਾ ਸਾਰਾ ਹਾਂ ਤੁਸੀਂ ਬਣਾ ਲੈਣਾ ਪ੍ਰੋਗਰਾਮ ਹਾਂ ਹੋਰ
ਆਪਣੀ ਇਹ ਗੱਡੀ ਜਾ ਕੇ ਫਾਇਦਾ ਐ ਉਹ ਬੜੇ-ਬੜੇ ਦੂਰ ਸਟੇਸ਼ਨ ਹੈਗੇ ਨੇ, ਆਹ ਸਟੇਸ਼ਨ ਤੇ ਆ ਫਿਰ ਉਥੋਂ ਤੁਹਾਨੂੰ ਟੈਕਸੀ, ਇਸੇ ਕਰਕੇ ਜਾਣਾ ਪੈਂਦਾ,
ਅੱਛਾ ਨਹੀਂ ਕੋਈ ਨੀ ਆਪਣੀ ਗੱਡੀ ਲੈ ਜਾਗੇ ਅਸੀਂ ਕੋਈ ਗੱਲ ਨੀ,
ਹਮ ਹਮ ਹਮ ਹੋ ਆਰਾਮ ਨਾਲ ਕਿਉਂ ਨੀ ਚੱਲਦੇ ਦੋੜੇ
ਹਾਂ ਕੋਈ ਨੀ ਫਿਰ ਅਸੀਂ ਆਪਣੀ ਗੱਡੀ ਲੈਵਾਂਗੇ ਫਿਰ ਚੱਲਾਂਗੇ ਉਹਦੇ
ਹਾਂਜੀ ਹਾਂਜੀ
ਕੋਈ ਨੀ ਤੁਹਾਨੂੰ ਦੱਸ ਦਾਂਗੇ ਸਾਡਾ ਜਿਸ ਦਿਨ ਅਸੀਂ ਆਉਣਾ ਨਾ ਫਿਰ ਤੁਹਾਨੂੰ ਪਰੇਸ਼ਾਨੀ ਤਾਂ ਨਹੀਂ ਹੋਏਗੀ ਨਾ ਕੋਈ ਕੋਈ ਪਰੇਸ਼ਾਨ ਨੀ ਹੋਵੇ ਤੁਹਾਡਾ ਨਹੀਂ ਹੁਣ ਹੁੰਦਾ ਹੀ ਹੈ ਹੁਣ ਕੋਈ ਕੰਮ ਕਾਰ ਤੁਹਾਡਾ ਖਰਾਬ ਨਾਏ ਨਾ ਹਿਸਾਬ ਨਾਲ ਫਿਰ ਅਸੀਂ ਵੈਸੇ ਵੀ ਉਸ ਹਿਸਾਬ ਨਾਲ ਬਣਾਈਏ ਦੱਸ ਦੇ ਨਾ ਫਿਰ ਤੁਸੀਂ ਤੁਹਾਡੀ ਮੈਂ ਕਿਹਾ ਕੰਮ ਕੁਮ ਨਾ ਖ਼ਰਾਬ ਹੋਏ ਨਾ
ਦੱਸਦੇ।
ਹਾਂ ਤੁਸੀਂ ਦੱਸ ਦੇ ਨਾ ਵੇਸੇ ਅਗਲੇ ਹਫਤੇ ਦਾ ਬਣਾਉਦੇ ਪਏ ਸੀ।
ਹਾਂਜੀ ਹਾਂਜੀ,
ਹਾਂ,
ਹੋਰ,
ਬਾਂ ਬਾਂ ਬਾਹ ਲੱਗੇ ਦੇ ਆ।
ਹਾਂ ਲੱਗੇ ਦੇ ਬੱਚੇ ਨਾ ਲਾਰੇ, ਬੇਟਾ ਸ਼ਰਾਰਤੀ ਹੈ ਬੜਾ ਹੈਨਾ। ਗਿਆ ਨੀ ਇਹ ਨਾਨੀ ਘਰ ਘੁੰਮਣ, ਇਹਦੇ ਤਾ ਛੁ ਆਂ ਹੀ ਨੇ ਅਦਾ ਹੀ। ਸਦਾ ਹੀ ਛੁੱਟੀਆਂ ਨੇ ਬਸ, ਸਕੂਲ ਜਾਂਦਾ ਨੀ ਹੁੰਦਾ ਨਾ।
ਇਹ ਤਾਂ ਛੋਟਾ ਹੈਗਾ ਨਾ ਇਹ ਹਣ ਡੇੜ ਡੇਢ ਸਾਲ ਦਾ ਹੈ।
ਹਾਂ ਹਜੇ ਛੋਟਾ ਐ, ਚਲੋ ਸਾਹ ਇੱਕ ਦੀ ਗੱਲ ਫਿਰ ਸਕੂਲ ਜ਼ਰਾ ਚਲਦੇ ਨਾ ਪਲੀਸ। ਲਗਾਣਾ ਤੁਸੀਂ ਵੀ ਚੱਕਰ ਕਾਫ਼ੀ ਟਾਈਮ ਗਿਆ, ਤੁਸੀਂ ਆਏ ਨੀ ਹਾਂ ਬਣਾ ਲੈਣਾ ਹਾਂ ਚਲੋ ਕੋਈ ਨੀ ਫਿਰ ਮੈਂ ਤੁਹਾਨੂੰ ਨਾ ਸਾਰਾ ਦੱਸ ਦਾਂਗੀ ਸਾਡਾ ਜਿੱਦਾਂ ਵੀ ਪ੍ਰੋਗਰਾਮ ਬਣਦਾ।
ਠੀਕ ਹੈ ਠੀਕ,
ਚੰਗਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਓਕੇ ਜੀ।